ਹੈਲੋ।
ਸ਼ਸ਼ੀ ਕਾਲ ਦੀ।
ਹਾਂਜੀ ਸ਼ਸ਼ੀ ਕਾਲ ਜੀ।
ਹੋਰ ਸੁਣਾਓ ਕੀ ਹਾਲ ਜੇ?
ਹਾਂਜੀ ਠੀਕ-ਠਾਕ, ਤੁਸੀਂ ਸੁਣਾਓ?
ਹਾਂਜੀ ਵਦੀਆ।
ਹੋਰ ਸੁਣਾਓ, ਬੱਚੇ ਸਭ ਠੀਕ-ਠਾਕ?
ਹਾਂਜੀ ਠੀਕ ਐ, ਤੁਸੀਂ ਦੱਸੋ?
ਹਾਂਜੀ, ਆਪਾਂ ਵੀ ਠੀਕ-ਠਾਕ।
ਠੀਕ ਐ। ਕੋਛ ਨੀ ਸਬਜ਼ੀ ਬਣਾਣ ਲੱਗੇ ਸੀ।
ਅੱਛਾ, ਕੀ ਬਣਾਨ ਲੱਗੇ ਓ ਅੱਜ?
ਹਲਵੇ ਦੀ ਸਬਜ਼ੀ ਬਣਾਨ ਲੱਗੀ ਆਂ।
ਅੱਛਾ-ਅੱਛਾ ਠੀਕ ਐ। ਹਲਵਾ ਖਾ ਲੈਂਦੇ ਬੱਚੇ?
ਹਾਂਜੀ, ਨਹੀਂ ਮੈਂ ਅਨਮੈਰਿਡ ਦੀ
ਅੱਛਾ ਅਨਮੈਰਿਡ ਈਂਗ ਠੀਕ ਐ ਜੀ। ਠੀਕ ਆ ਸੋਰੀ-ਸੋਰੀ। ਹਾਂਜੀ, ਹੋਰ ਤੁਸੀਂ ਖੁਦ ਖਾ ਲੈਂਦੇ ਓ ਹਲਵਾ?
ਹਾਂਜੀ, ਖਾ ਲੈਂਦੇ ਆਂ।
ਅੱਛਾ, ਸਾਰੇ ਖਾ ਲੈਂਦੇ ਹੋਣੇ ਘਰ ਵੀਚ।
ਹਾਂਜੀ ਹਾਂਜੀ।
ਅੱ ਅੱਛਾ, ਮੇਰੇ ਫਾਦਰ ਈਨ ਲੋ ਨੀ ਖਾਂਦੇ ਹੈਗੇ।
ਠੀਕ ਠੀਕ ਐ।
ਹਾਂਜੀ, ਓ ਨੀ ਖਾਂਦੇ ਓਨਾਂ ਨੂੰ ਜੇ ਦਿੱਤਾ ਨਾ ਹਲਵਾ ਓਨਾਂ ਨੇ ਥੋੜਾ ਜਾ ਖਾਣਾ ਸਿਰਫ ਰੋਟੀ ਦੇ ਉੱਪਰ ਰੱਖ ਕੇ।
ਅੱਛਾ-ਅੱਛਾ।
ਓਦੇ ਨਾਲ ਈ ਦੋ ਫੁਲਕੇ ਖਾ ਲੈਣੇ ਬਾਕੀ ਕੈਣਾ ਕੀ ਚੋਕ ਲੋੋ ਮੈਂ ਨੀ ਖਾਣਾ ਹੈਗਾ
ਹਾਂਜੀ, ਤੁਸੀਂ ਕਿੱਦਾਂ ਬਣਾਂਦੇ ਮਿੱਠਾ ਬਨਾਂਦੇ ਕੇ ਖੱਟਾ-ਮਿੱਠਾ
ਨਈ ਮੈਂ ਨੀ ਮਿੱਠਾ ਬਨਾਂਦੀ ਮੈਂ ਤਿੱਖਾ ਬਨਾਂਦੀ ਜੇ
ਠੀਕ ਠੀਕ ਐ।
ਹਾਂਜੀ, ਕਿਉਂਕਿ ਤਿੱਖਾ ਬਨਾਵਾਂ ਨਾ ਫੇਰ ਮੈਂ ਨਾਲ ਚਾਵਲ ਬਨਾਨੀ ਆਂ ਉਬਲੇ ਚਾਵਲ ਬਨਾਨੀ ਆਂ। ਓਨਾਂ ਨਾਲ ਖਾਨੀ ਐਗੀ ਆਂ। ਹਮ ਸਿਰਫ ਮੈਂ ਖਾਨੀ ਆਂ, ਮੇਰੇ ਸਾਸੂ ਮਾਂ ਖਾਂਦੇ ਨੇ ਜਾਂ ਮੇਰੀ ਨਨਾਨ ਖਾਂਦੇ ਨੇ। ਬਾਕੀ ਡੈਡੀ ਵੀ ਨੀ ਖਾਂਦੇ, ਏ ਵੀ ਨੀ ਖਾਂਦੇ ਬੱਚੇ ਵੀ ਨੀ ਖਾਂਦੇ।
ਹਾਂਜੀ।
ਹਾਂਜੀ।
ਠੀਕ ਠੀਕ ਐ।
ਹਾਂਜੀ ਪਰ ਏ ਕੀ ਵਧੀਆ ਹੁੰਦਾ ਵਾ ਖਾਣੀ ਚਾਈਦੀਆਂ ਏ ਨਰੋਈਆਂ ਚੀਜ ਜਾਂ ਹੁੰਦੀਆਂ ਹੈਗੀਆਂ ਨੇ ਸਿਹਤ ਲਈ ਵਧੀਆ ਹੁੰਦਾ ਹੈਗਾ ਆ‌।
ਕਦੀ ਕਦੀ ਤੇ ਖਾਨਾ ਚਾਹੀਦੈ ਵੈਸੇ
ਹਾਂਜੀ ਹਾਂਜੀ ਖਾਨਾ ਚਾਈਦੈ। ਹਰੀਆਂ ਸਬਜ਼ੀਆਂ ਤਾਂ ਜ਼ਰੂਰ ਖਾਨੀਆਂ ਚਾਈਦੀਆਂ ਨੇ ਕਿਉਂਕਿ ਹਰੀਆਂ ਸਬ
ਤੇ ਖਾਣੀ ਚਾਹੀਦੀ ਐ
ਹਾਂਜੀ, ਹਰੀਆਂ ਸਬਜ਼ੀਆਂ ਦੇ ਸਰੀਰ ਲਈ ਵੀ ਬਹੁਤ ਵਧੀਆਂ ਹੈਗੀਆਂ ਨੇ
ਹਾਂਜੀ।
ਹਾਂਜੀ, ਪਰ ਏ ਬੱਚੇ ਨੀ ਨਾ ਖਾਂਦੇ ਹੈਗੇ ਬੱਚਿਆਂ ਨੂੰ ਜੇ ਦਵੋ ਤੇ ਬੱਚੇ ਨੇ ਨੀ ਖਾਣੀਆਂ ਹੈਗੀਆ, ਹਾਂਜੀ ਬੱਚੇ ਬੱਚਿਆਂ ਨੂੰ ਪਤਾ ਨੀ ਕੀ ਕੀ ਗੱਲ ਐਗੀ ਆ ਬੱਚੇ ਖਾਂਦੇ ਈ ਨੀ ਆ ਹਰੀਆਂ ਸਬਜ਼ੀਆਂ।
ਓਨਾਂ ਨੂੰ ਬਸ ਪੀਜ਼ਾ-ਬਰਗਰ ਚਾਹੀਦਾ ਹੁੰਦਾ।
ਹਾਂਜੀ ਪਰ ਏ ਐ ਕੀ ਮੈਂ ਹੁਣ ਬੋਤ ਵੋ ਕਰਦੀ ਹੈਗੀ ਆਂ। ਮੈਂ ਨੀ ਖਾਨ ਦਿੰਦੀ ਇਨਾਂ ਨੂੰ ਜਾਦਾ ਹਾਂਜੀ ਮੈਂ ਕਹਿਣੀ, ਕਿ ਇਹਨਾਂ ਤੋਂ ਦੂਰੀ ਬਣਾਈ ਰੱਖਣ ਤੇ ਚੰਗੇ ਨੇ।
ਹਾਂਜੀ ਇਹ ਤਾਂ ਹੈ‌।
ਹਾਂਜੀ, ਕਿਉਂਕਿ ਖਾ ਕੇ ਤੁਹਾਨੂੰ ਪਤਾ ਇਹਦੇ ਨਾਲ਼ ਨੁਕਸਾਨ ਈ ਗਾ।
ਇਹ ਤੇ ਹੈ।
ਘਰ ਦੀਆਂ ਚੀਜ਼ਾਂ ਖਾਣ ਫ਼ਰੂਟਸ ਖਾਣ।
ਹਾਂਜੀ- ਹਾਂਜੀ ਮੈਦਾ ਵਗੈਰਾ ਤੇ ਹੁੰਦਾ ਆ ਉਹਨਾਂ ਚ।
ਮੈਦੇ ਨਾ ਇੱਕ ਤਾਂ ਮੇਰੀ ਵੱਡੀ ਗੁੜੀਆਂ ਹੈਗੀ ਆ ਉਹ ਖਾਂਦੀ ਆ। ਅਤੇ ਉਹਦਾ ਸਰੀਰ ਪਹਿਲਾਂ ਮੋਟਾ ਸੀਗਾ
ਹਾਂਜੀ।
ਅਤੇ ਹੁਣ ਜਦੋਂ ਤਾਂ ਉਹਨੇ ਖਾਣਾ ਘੱਟ ਕੀਤਾ ਹੋਇਆਂ ਤੇ ਫ਼ਿਰ ਉਦੋਂ ਦਾ ਦਾ ਸਰੀਰ ਹੁਣ ਥੋੜ੍ਹਾ ਜਾ ਸਹੀ ਹੋ ਗਿਆ। ਪਤਲੀ ਹੋ ਗਈ ਅੱਗੇ ਨਾਲੋਂ, ਹਾਂਜੀ।
ਠੀਕ ਏ ਜੀ।
ਹਾਂਜੀ, ਤੁਹਾਡੇ ਖਾ ਲੈਂਦੇ ਹੋਣੇ ਸਾਰੇ, ਤੁਸੀਂ ਵੀ ਪਸੰਦ ਕਰਦੇ ਓ?
ਨਹੀਂ ਮੈਂ ਘੱਟ ਈ ਖਾਂਦੀ ਜੇ।
ਅੱਛਾ -ਅੱਛਾ ਠੀਕ ਹੈ, ਫ਼ਿਰ ਕਿੱਦਾਂ ਬਣਾਂਦੇ ਓ?
ਹਾਂਜੀ
ਹਾਂਜੀ
ਮੈਂ ਪਹਿਲਾਂ ਹਿੰਗ ਵਗੈਰਾ ਦਾ ਤੜਕਾ ਲਾ ਕੇ
ਹਾਂਜੀ।
ਫ਼ੇਰ ਉਹਦੇ ਚ ਥੋੜ੍ਹਾ ਗੁੜ ਪਾ ਕੇ ਇਮਲੀ ਪਾ ਕੇ
ਅੱਛਾ -ਅੱਛਾ ਠੀਕ ਐ, ਏਦਾਂ ਮੇਰੇ ਮੰਮੀ ਹੁਣੀ ਬਣਾਂਦੇ ਹੁੰਦੇ।
ਹਾਂਜੀ ਤਾਂ ਹੀ ਪੁੱਛਦੀ ਪਈ ਸੀ ਨਾ ਕਿ ਤੁਸੀਂ ਮਿੱਠਾ ਬਣਾਉਂਦੇ ਕੇ ਵੀ
ਹਾਂਜੀ ਜਦੋਂ ਮੈਂ ਵਿਆਹੀ ਨਹੀਂ ਸੀਗੀ, ਉਦੋਂ ਮੈਂ ਵੀ ਨਹੀ ਕਦੀ ਖਾਧਾ।
ਅੱਛਾ -ਅੱਛਾ ਹੁਣ ਫਿਰ ਕਿੱਦਾਂ ਖਾਣ ਲੈਂਦੇ?
ਹੁਣ ਤੁਹਾਨੂੰ ਪਤਾ ਨਾ ਜਿੱਦਾ ਪਤਾ ਵਿਆਹ ਹੋ ਗਿਆ ਵਾ, ਫੇਰ ਪਤਾ ਆਪ ਹੀ ਸਬਜ਼ੀ ਬਣਾਉਣੀ, ਸਾਨੂੰ ਪਤਾ ਖਾਣੀ ਪੈਣੀ ਐ।
ਹ ਹਾਂਜੀ- ਹਾਂਜੀ ਇਹ ਤਾਂ ਹੈ।
ਜਿਹੜੀਆਂ ਚੀਜ਼ਾਂ, ਆਦਤਾਂ ਛੱਡੀਆਂ ਹੁੰਦੀਆਂ ਉਹ ਆਦਤਾਂ ਵਿਆਹ ਤੋਂ ਬਾਅਦ ਸੜ ਹੋ ਜਾਂਦੀਆਂ ਹੈਗੀਆਂ, ਇਹ ਹੁਣ ਕਰਨਾ ਹੀ ਪੈਣਾਵਾ, ਪਹਿਲਾਂ ਆਪਾਂ ਸ਼ਲਗਮ ਨਹੀਂ ਸੀ ਖਾਂਦੇ। ਮੈਂ ਸ਼ਲਗਮ ਵੀ ਨਹੀਂ ਸੀ ਖਾਂਦੀ ਹੁੰਦੀ, ਤੇ ਉਹ ਵੀ ਖਾਣੇ ਸਟਾਟ ਕਰ ਦਿੱਤੇ, ਤੇ ਸਾਗ ਚਲੋ ਸਾਗ ਵਗੈਰਾ ਹੀਂ ਖਾ ਲੈਂਨੇ ਹੁੰਨੇ ਆ। ਪਰ ਇੰਨਾ ਨਹੀਂ ਸੀ ਖਾਂਦੇ ਹੁੰਦੇ, ਮੱਕੀ ਦੀ ਰੋਟੀ ਵੀ ਨਹੀਂ ਇੰਨੀ ਪਸੰਦ ਕਰਦੇ ਹੁੰਦੇ, ਪਰ ਹੁਣ ਉਹੀ ਚੀਜ਼ਾਂ ਹੈ ਜਿਹੜੀਆਂ ਸਵਾਦ ਲੱਗਦੀਆਂ ਨੇ।
ਹਾਂਜੀ -ਹਾਂਜੀ -ਹਾਂਜੀ!
ਇਹ ਕਿ ਚਲੋ ਉਣ ਉਹ ਚੀਜ਼ਾਂ ਖਾਣ ਨਾਲ ਥੋੜ੍ਹਾ ਸਰੀਰ ਦਾ ਵੀ ਫਰਕ ਲੱਗਦਾ ਹੈਗਾ ਹਨਾ, ਵੀ ਤਾਕਤ ਤ ਮਹਿਸੂਸ ਹੁੰਦੀ ਹੈਗੀ ਆ, ਓਦਾਂ ਤੁਹਾਨੂੰ ਪਤਾ ਸਰੀਰ ਫਿਰ ਥੋੜਾ ਕਮਜੋਰੀ ਚ ਹੀ ਰਹਿੰਦਾ। ਹਾਂਜੀ, ਹਰੀਆਂ ਸਬਜ਼ੀਆਂ ਤਾਂ ਤੁਹਾਨੂੰ ਪਤਾ ਖਾਣੀਆਂ ਹੀ ਚਾਹੀਦੀਆਂ ਵਾ।
ਹਾਂਜੀ।
ਮੈਂ ਤੇ ਆਪਣੇ ਬੱਚਿਆਂ ਨੂੰ ਕਹਿਨੀ ਹੂਨੀ ਆ, ਮੈਂ ਤੇ ਵੱਡੀ ਗੁੜੀਆਂ ਨੂੰ ਹੀ ਕਹਿਨੀ ਹੂਨੀ ਆ, ਮੈਂ ਕਹਿ ਦੈਨੀ ਆ ਤੂੰ ਖਾਦੀ ਨੀ ਨਾ ਹਰੀ ਸਬਜੀ ਤੇ ਤੂੰ ਆਪਣਾ ਮੂੰਹ ਦੇਖ ਕਿੱਦਾਂ ਦਾ ਤੇਰਾ ਮੂੰਹ ਹੋਇਆ ਵਾ, ਮੈਂ ਕਿਹਾ ਤੇਰਾ ਮੂੰਹ ਫਿੱਕਾ -ਫਿੱਕਾ ਫਿੱਕਾ ਜਿਹਾ ਹੋਇਆ ਹੈਗਾ।
ਹਾਂਜੀ- ਹਾਂਜੀ।
ਹਾਂ, ਨਈ ਤਾਂ ਓਦਾਂ ਰੌਣਕ ਹੁੰਦੀ ਹੈਗੀ ਆ।
ਹਾਂ।
ਹਾਂਜੀ, ਹੋਰ ਸੁਣਾਓ?
ਹਾਂਜੀ, ਕੀ ਕਰਦੇ ਓ ਤੁਸੀਂ?
ਮੈਂ ਕੁਛ ਨੀ ਮੈਂ ਘਰ ਈ ਰੈਨੀ
ਅੱਛਾ -ਅੱਛਾ।
ਹਾਂਜੀ ਘਰੇ ਈ ਰੈਨੀ ਆ।
ਠੀਕ ਏ ਜੀ।
ਹਾਂਜੀ, ਤੁਸੀਂ ਕੀ ਕਰਦੇ ਜੋਬ ਕਰਦੇ ਓ?
ਨਈ ਮੈਂ ਵੀ ਘਰ ਈ, ਹਾਂਜੀ।
ਹੋਰ, ਕੀ ਕਰਦੇ ਪਏ ਓ?
ਮੈਂ ਕੁਛ ਨੀਂ ਕਰਦੀ ਪਈ ਸੀਗੀ ਬੱਚੇ ਆਣ ਵਾਲੇ ਬਸ ਫੇਰ ਬੱਚੇ ਜਦੋਂ ਆਣਗੇ ਓਨਾਂ ਨੇ ਕੈਣਾ ਕਿ ਕੋਈ ਨਾ ਕੋਈ ਫਰਮਾਇਸ਼ ਹੋਣੀ ਜਾਂ ਮੰਮਾ ਆਹ ਬਣਾ ਦੋ ਯਾਂ ਓ ਬਣਾ ਦੋ।
ਅੱਛਾ, ਰੋਟੀ ਨੀ ਖਾਂਦੇ ਆਣ ਕੇ?
ਮੇਰੀ ਵੱਡੀ ਗੁੜੀਆ ਨੀ ਰੋਟੀ ਖਾਂਦੀ। ਛੋਟੀਆਂ ਨੇ ਆ ਕੇ, ਛੋਟੀਆਂ ਨੂੰ ਅੱਜ ਮੈਂ ਆਲੂ ਵਾਲੇ ਪਰਾਂਠੇ ਬਣਾ ਕੇ ਦਿੱਤੇ ਆ ਤੇ ਓਨਾਂ ਨੇ ਆਣ ਕੇ ਕੈਣਾ ਕਿ ਮੰਮਾ ਆਲੂ ਵਾਲੇ ਪਰਾਠੇ ਹੁਣ ਫੇਰ ਬਣਾ ਦਉ ਮੈਨੂੰ।
ਠੀਕ ਏ। ਠੀਕ-ਠੀਕ ਨਾ।
ਖਾ ਲੈਣੀ ਹੈਗੀ ਆ, ਤੇ ਜੇੜੀ ਮੇਰੀ ਵੱਡੀ ਗੁੜੀਆ ਵਾ ਓਨੇ ਆਲੂ ਵਾਲਾ ਪਰਾਂਠਾ ਵੀ ਨੀ ਸਕੂਲੇ ਖਲਨਾ, ਓ ਕੈਂਦੀ ਕਿ ਮੰਮਾ ਗਰਮ- ਗਰਮ ਈ ਖਾਣ ਦਾ ਮਜ਼ਾ ਆਂਦਾ ਹੈਗਾ।
ਹਾਂਜੀ ਏ ਤਾਂ, ਏ ਤਾਂ ਹੈ। ਹਾਂਜੀ।
ਤੇ ਕੈਂ, ਓ ਨੀ ਖਾਦੀ ਫੇਰ ਮੈਂ ਉਨੂੰ ਛੋਟਾ ਜਿਆ ਛੋਟੀ ਜੀ ਉਨੂੰ ਮੈਂ ਟਿੱਕੀ ਬਣਾ ਦਿੱਤੀ ਮੈਂ ਕਿਆ ਚੱਲ।
ਠੀਕ, ਹਾਂਜੀ -ਹਾਂਜੀ ਏ ਤਾਂ ਹੈ।
ਓਦਨ ਮੈਂ ਸ਼ਨੀਵਾਰ ਐਨੂੰ ਮੈਂ ਗਾਜਰ, ਆਲੂ ਲ, ਮਟਰ ਦੀ ਸਬਜ਼ੀ ਨਾ ਉਦੇ ਵਿੱਚ ਮੈਂ ਆਲੂ-ਆਲੂ ਕੱਢ ਕੇ ਥੋੜੇ ਜੇ ਗਰਮ ਕਰਕੇ ਤੇ ਮੈਂ ਕਿਆ ਚੱਲ ਪਾ ਦਿੰਦੀ ਤੇ ਮੈਨੂੰ ਆਣ ਕੇ ਕੈਂਦੀ ਮੰਮਾ ਏ ਕੇੜੀ ਸਬਜ਼ੀ ਤੁਹੀ ਪਾਈ ਸੀ।
ਅੱਛਾ, ਗਾਜਰ ਨੀ ਆਂਦੇ।
ਨਾ ਕੁਛ ਨੀ ਖਾਂਦੀ ਸਿਰਫ ਜਾਂ ਤੇ ਦਾਲ ਖਾਓਗੀ ਜਾਂ ਕੜੀ ਖਾਓਗੀ। ਤੇ ਜੇ ਪਿਆਜ਼ ਆਨ ਨਾ ਸਬਜ਼ੀ ਨੀ ਖਾਣੀ ਓਨੇ, ਮੈਂ ਤਾਂ ਬੜੀ ਕੋਸ਼ਿਸ਼ ਕਰਦੀ ਆ ਕਿ ਸਬਜ਼ੀ ਖਾਣ ਬੱਚੇ।
ਹਾਂਜੀ-ਹਾਂਜੀ ਸਬਜ਼ੀਆਂ ਨਾਲ ਈ ਤੇ ਤਾਕਤ ਹੁੰਦੀ ਐ, ਹੂੰ।
ਛੋਟੀਆਂ ਠੀਕ ਹੈਗੀਆਂ ਨੇ ਓ ਖਾਂਦੀਆਂ ਨੇ।
ਅੱਛਾ-ਅੱਛਾ।
ਹਾਂਜੀ, ਓਨਾਂ ਨੇ ਖਾਂ ਲੈਣੀ ਐ ਹਾਂਜੀ। ਹੁਣ ਮੈਗੀ ਲਿਆਂਦੀ ਸੀਗੀ ਤੇ ਮੈਂ ਕਿਆ ਮੈਗੀ ਤਾਨੂੰ ਨੀ ਮੈਂ ਦੇਣੀ ਹੈਗੀ ਸਕੂਲ, ਬੜੇ ਦਿਨਾਂ ਬਾਅਦ ਐਨਾਂ ਨੂੰ ਮੈਂ ਮੈਗੀ ਲਿਆ ਕੇ ਦਿੱਤੀ ਆ।
ਹਾਂਜੀ।
ਹਾਂਜੀ, ਤੇ ਕੈਂਦੀਆਂ ਹੈਗੀਆਂ ਕਿ ਮੈਗੀ ਮੰਮਾ ਦੋ ਬਣਾ ਕੇ, ਮੈਂ ਕਿਆ ਮੈਂ ਨੀ ਦੇਣੀ ਮੈਗੀ ਬਣਾ ਕੇ ਫੇਰ ਬੜੀ ਦੇਰ ਬਾਅਦ ਐਨਾਂ ਨੂੰ ਮੈਂ ਮੈਗੀ ਬਣਾ ਕੇ ਦਿੱਤੀ। ਮੈਂ ਕਿਆ ਚੱਲ ਏਕ ਵਾਰੀ ਖਾ ਲਓ, ਹਫ਼ਤੇ ਚ ਏਕ ਵਾਰੀ ਮੈਂ ਬਣਾ ਦੇਨੀ ਆ ਜਾਦਾ ਨੀ ਮੈਂ ਬਣਾਂਦੀ।
ਹਾਂਜੀ-ਹਾਂਜੀ।
ਹਾਂ, ਕਿਉਂਕਿ ਜਾਦਾ ਵੀ ਚੰਗੀ ਨੀ ਨਾ ਹੈਗੀ, ਹਾਂਜੀ।
ਹਾਂਜੀ।
ਕਿਉਂਕਿ ਮੈਂਦਾ ਹੈਗਾ ਤੁਆਨੂੰ ਪਤਾ ਸ਼ਰੀਰ ਨੂੰ ਐਨੇ ਜਾ ਕੇ ਨੁਕਸਾਨ ਈ ਕਰਨਾ ਹੈਗਾ।
ਹਾਂ, ਹਾਂਜੀ-ਹਾਂਜੀ।
ਇਸ ਲਈ ਉਹ ਚੀਜ਼ਾਂ ਖਾਓ ਕਿ ਜਿਹੜੀਆ ਸਰੀਰ ਨੂੰ ਵਧੀਆ ਲੱਗ
ਜੀ ਹਾਂ, ਹਾਂਜੀ-ਹਾਂਜੀ।
ਤੇ ਤਾਕਤ ਵੀ ਦੇਣ ਸਾਡੇ ਸਰੀਰ ਨੂੰ ਜੇ ਆਪਾਂ ਇਹੋ ਜੀਆ ਖਾਵਾਂਗੇ। ਤੇ ਫੇਰ ਹੀ ਸਾਡੇ ਸ਼ਰੀਰ
ਹਾਂਜੀ ਹਾਂ, ਹਾਂਜੀ- ਹਾਂਜੀ ਮੌਸਮ ਵਗੈਰਾ ਕਿੱਦਾਂ ਤੁਹਾਡੇ।
ਮੌਸਮ ਵਧੀਆ ਅਜੇ ਠੰਡਾ ਹੈਗਾ ਜੇ।
ਠੀਕ ਏ ਬਾਰਸ਼ ਤਾਂ ਨੀ ਹੋਈ?
ਨਹੀਂ ਬਾਰਿਸ਼ ਨਹੀਂ ਹਾਲੇ ਆਈ ਬਾਰਿਸ਼ ਆ ਜਾਊਗੀ।
ਅੱਛਾ, ਸਾਡੇ ਵੀ ਬੱਦਲ ਹੋਇਆ ਹੈ ਬਾਰਿਸ਼ ਨਹੀ ਆਈ ਹਜੇ।
ਅੱਛਾ-ਅੱਛਾ, ਓਦਾਂ ਕਿ ਆ ਜਾਓਗੀ ਕੱਲ ਤੇ ਆ ਗਈ ਐ ਐਤਕੀ ਤੇ ਚੱਲਣ ਡਿਆ ਵਾ ਕਿ ਬਾਰਿਸ਼ ਆਂਦੀ ਪਈ ਆ।
ਅੱਛਾ ਨਹੀਂ ਸਾਡੇ ਕੱਲ ਵੀ ਨੀ ਆਈ।
ਅੱਛਾ ਨਹੀਂ ਕੱਲ ਇੱਥੇ ਤਾਂ ਬਹੁਤ ਆਈ ਹੈਗੀ ਆ।
ਅੱਛਾ-ਅੱਛਾ ਨਹੀਂ ਸਾਡੇ ਨੀ ਆਈ ਫੇਰ।
ਅੱਛਾ-ਅੱਛਾ ਹਾਂ ਤੇ ਚਲੋ ਹੁਣ ਵੈਸੇ ਵੀ ਬਾਰਿਸ਼ਾਂ ਦੇ ਮੌਸਮ ਹੈਗੀਆਂ ਆਣੀਆ ਹੈਗੀਆ।
ਹਾਂਜੀ-ਹਾਂਜੀ ਸਾਡੇ ਤੇ ਤਿੰਨ ਦਿਨ ਹੋ ਗਏ ਸਾਡੇ ਲਾਈਟ ਵੀ ਬੰਦ ਹੋਈ ਪਈ ਆ। ਉਹ ਟਰਾਂਸਫਾਰਮ ਤੋਂ ਖ਼ਰਾਬ ਹੋ ਗਈ।
ਤੇ ਫਿਰ ਕਿਸ ਤਰ੍ਹਾਂ ਚੱਲਦਾ‌।
ਏਦਾਂ ਹੀ ਬਸ, ਥੋੜਾ ਕੁ ਟਾਈਮ ਆਂਦੀ ਇਨਵੇਰਟਰ ਚਾਰਜ ਹੋ ਜਾਂਦਾ ਬਸ।
ਕਦੇ ਇਹ ਵੀ ਇਨਵੇਰਟਰ ਖਤਮ ਵੀ ਹੋ ਜਾਂਦਾ ਹੋਣਾ ਨਾ ਹਾਂ ਚਲੋ ਫਿਰ, ਫਿਰ ਵੀ ਬੜੀ ਮੁਸ਼ਕਿਲ ਹੁੰਦੀ ਐ ਗਈ ਆ।
ਰਾਤ ਨੂੰ ਤੇ ਮੱਛਰ ਵਗੈਰਾ ਵੀ ਜ਼ਿਆਦਾ ਲੜਦਾ।
ਹਾਂ ਹੋਰ ਸੁਣਾਓ।
ਹਾਂਜੀ, ਵਧੀਆ ਤੁਸੀਂ ਸੁਣਾਓ।
ਹਾਂਜੀ-ਹਾਂਜੀ, ਠੀਕ-ਠਾਕ, ਹੋਰ ਸਭ ਚ ਖਾਣਾ ਕੀ-ਕੀ ਪਸੰਦ ਕਰਦੇ ਓ?
ਹਾਂਜੀ।
ਮੈਂ ਕਿਹਾ ਕੀ-ਕੀ ਖਾਣਾ ਪਸੰਦ ਕਰਦੇ ਸਬਜ਼ੀ ਚ?
ਸਾਡੇ ਘਰ ਤਾਂ ਜ਼ਿਆਦਾ ਹਰੀਆਂ ਸਬਜ਼ੀਆਂ ਹੀ ਬਣਦੀਆ।
ਅੱਛਾ, ਉਹ ਘਰ ਦੀਆਂ ਨੇ।
ਹਾਂਜੀ, ਹਾਂਜੀ- ਹਾਂਜੀ।
ਅੱਛਾ, ਘਰ ਲਗਾਈਆ ਹੋਣੀਆ ਨਾ।
ਹਾਂਜੀ ਅ
ਇਹ ਕਿ ਘਰਦੀਆਂ ਸਬਜ਼ੀਆਂ ਸਗੋਂ ਬਣਦੀਆ ਬੜੀ ਵਧੀ
ਹਾਂਜੀ-ਹਾਂਜੀ, ਭਿੰਡੀਆਂ ਵਗੈਰਾ ਤੋਰੀਆਂ, ਬਤਾਓ।
ਅੱਛਾ ਇਹ ਬਣਾਓ ਤਾਜ਼ੀਆਂ- ਤਾਜ਼ੀਆਂ ਤੇ ਬੜੀ ਵਧੀਆ ਬਣਦੀਆ ਨੇ। ਹਲਵਾ ਹ ਵੀ ਤੁਸੀਂ ਕਰ ਘਰਦਾ, ਘਰਦਾ ਬਣਾਦੇ ਓ। ਅੱਛਾ, ਹੈਲੋ।
ਹਾਂਜੀ-ਹਾਂਜੀ, ਇਹ ਇਹਨਾਂ ਦੀ ਹਨਾ ਵੱਲ, ਵੱਲ ਜ਼ਿਆਦਾ ਹੁੰਦੀ ਆ ਫੇਰ ਉਹ ਖਿਲਾਰਾ ਜ਼ਿਆਦਾ ਪੈਂਦਾ ਹੈ, ਹਾਂਜੀ।
ਬਣਾਈ ਹੋਣੀ ਤੇ ਤੁਸੀ ਕਿਆਰੀ ਕੁਰੀ ਬਣਾਈ ਐ।
ਨਈ ਥੋੜਾ ਥਾਂ ਨਾ ਕੱਚਾ ਆ, ਉਹਦੇ ਵਿੱਚ ਲਗਾਏ ਦੇ ਏ।
ਅੱਛਾ-ਅੱਛਾ ਠੀਕ ਐ, ਵੈਸੇ ਚਾਹੀਦੀਆਂ ਵਾ ਆਪਣੇ ਘਰ ਵਿਚ ਨਾ ਥੋੜੀਆਂ ਜਿਹੀਆਂ ਨਾ ਸਬਜ਼ੀਆਂ ਲਗਾਣੀਆਂ। ਜ਼ਰੂਰ ਚਾਹੀਦੀਆਂ ਵਾ, ਚਲੋ ਆਪਣੇ। ਇੱਕ ਤਾਂ ਉਹਨਾਂ ਵਿੱਚ ਚਲੋ, ਸਵੇਰੇ-ਸਵੇਰੇ ਜਾਓ, ਤਾਜ਼ੀ ਹਵਾ ਵੀ ਨਾਲ ਈ ਉਹਨਾਂ ਹਵਾ ਜਿਹੜੀ
ਹਾਂ ਹਾਂਜੀ-ਹਾਂਜੀ, ਬਾਜ਼ਾਰ ਵਾਲੀ ਸਬਜ਼ੀ ਬਣਾਓ ਤੇ ਪਾਣੀ ਪਾਣਾ ਪੈਂਦਾ ਘਰ ਵਾਲੀ ਚ
ਹਾਂਜੀ-ਹਾਂਜੀ ਉਹ ਨਾਲੇ ਬਣਦਿਆਂ ਵੀ ਐ ਬੜੀ ਵਧੀਆ ਸੀ। ਸੁਵਾਦ ਬਣਦੀਆਂ ਨੇ, ਖਾਣ ਦਾ ਵੀ ਬੜਾ ਮਜ਼ਾ ਆਂਦਾ ਨੇ। ਹਾਂ, ਤੇ ਖਾਣ ਦਾ ਮਜ਼ਾ ਵੀ ਬੜਾ ਆਦਾ ਜੇ ਹਾਂ।
ਸਿੰਪਲ ਵੀ ਬਣਾਓ ਤਾਂ ਵੀ ਸਵਾਦ ਲੱਗਦੀ ਐ।
ਹਾਂਜੀ।
ਮੈਂ ਕਿਹਾ ਸਿੰਪਲ ਬਣਾਓ ਤਾਂ ਵੀ ਸਵਾਦ ਲੱਗ
ਤਾਂ ਵੀ ਸਵਾਦ ਬਣਦੀਆਂ, ਹਾਂਜੀ ਸਿੰ ਪਰ ਵੀ, ਮੈਂ ਤਾਂ ਕੱਦੂ ਵਿੱਚ ਸਾਰਾ ਕੁਛ ਇੱਕੋ ਵਾਰੀ ਸੁੱਟ ਦਿੰਨੀ ਹੁੰਨੀ ਆ ਤੇ ਉਹ ਬੜਾ ਸੁਵਾਦ ਲੱਗਦਾ ਜੇ ਮੈਂ ਤੇ ਜਦੋਂ ਬਣਾਵਾਂ ਨਾ ਮੈਂ ਵ ਵੱਖਰਾ ਤੜਕਾ ਕਦੇ ਨੀ ਲਾਇਆ, ਮੈਂ ਇੱਦਾਂ ਈ ਸਾਰਾ ਕੁਛ ਪਾ ਦੇਣਾ। ਤੇ ਸਗੋਂ ਏਦਾਂ ਮੈਨੂੰ ਸਬਜ਼ੀ ਸਗੋਂ ਜ਼ਿਆਦਾ ਵਧੀ
ਤੜਕਾ ਲਕਾ ਕੇ ਕੱਦੂ ਪਾ ਦਿੰਦੇ?
ਨਾ ਤੜਕਾ ਨੀ ਲਾਣਾ ਵਿੱਚੇ ਸਭ ਕੁਛ। ਵਿੱਚੇ ਸੁੱਟ ਦੇਣਾ ਸਾਰਾ ਕੁਛ ਹਾਂ, ਜਦੋਂ ਮੈਂ ਸਬਜੀ ਸਪੈਸ਼ਲ ਤੜਕਾ ਲਾ ਕੇ, ਬਣਾਵਾਂਗੇ ਨਾ। ਤੇ ਫੇਰ ਸਗੋਂ ਨੀ ਵਧੀਆ ਬਣਦੀ, ਮੈਂ ਜਦੋਂ ਆਲੂਆਂ ਦੀ ਸਬ ਜੀ ਬਣਾਣੀ ਐ ਨਾ, ਮੈਂ ਉਹ ਵੀ ਸਾਰਾ ਕੁਛ ਵਿੱਚੇ ਈ ਸੁੱਟ ਦੇਣਾ ਵਾ, ਤੇ ਜਿੱਦਣ ਮੈਂ ਸਪੈਸ਼ਲ ਐਨ ਚੰਗੀ ਤਰ੍ਹਾਂ ਤੜਕਾ ਲਾ ਕੇ ਬਣਾਓਗੇ ਨਾ, ਉੰਦਣ ਇਹ ਜਾ ਸਵਾਦ ਈ ਨੀ ਜਿੱਦਣ ਓਦਾਂ ਬਣਾਉਗੀਂ ਸਿੰਪਲ, ਓਦਣ ਬੜੀ ਸਵਾਦ ਬਣੂਗੀ।
ਆਲੂ ਬੋਆਇਲ ਕਰਕੇ ਬਣਾਦੇ ਔ ਤੁਸੀਂ?
ਜੇ ਆਲੂ ਬੋਆਇਲ ਕਰਕੇ ਬਣਾਵਾਂ, ਤੇ ਫੇਰ ਤੇ ਚਲੋ ਤੜਕਾ ਲਾਣਾ ਪੈਂਦਾ ਉਹ ਵੀ ਸਵਾਦ ਬਣਦੇ ਆ। ਤੇ ਜਦੋਂ ਈ ਕੱਟ ਕੇ ਬਣਾਣੇ ਹੋਣ, ਤੇ ਫੇਰ ਓਦਾ ਸਿੰਪਲ ਈ।
ਅੱਛਾ-ਅੱਛਾ।
ਹਾਂਜੀ ਸਿੰਪਲ ਈ ਸਭ ਬਣਾ ਲਈ ਦੇ ਐ।
ਓਕੇ-ਓਕੇ ਹਾਂਜੀ ਠੀਕ ਆ।
ਚਲੋ, ਠੀਕ ਆ ਫਿਰ ਹੈਂ।
ਹਾਂਜੀ-ਹਾਂਜੀ ਓਕੇ।
ਹਾਂਜੀ, ਓਕੇ।
ਹਾਂ।